ਹਾਂ। ਹੈਲੋ,
ਸਤਿ ਸ੍ਰੀ ਅਕਾਲ।
ਸਤਿ ਸ਼੍ਰੀ ਅਕਾਲ ਭੈਣ ਜੀ।
ਹੋਰ ਠੀਕ ਹੋ।
ਹਾਂਜੀ। ਮੈਂ ਠੀਕ ਹਾਂ। ਤੁਸੀਂ ਸੁਣਾਓ ਠੀਕ ਹੋ?
ਵਧੀਆ ਭੈਣ ਜੀ। ਅੱਜ ਕਿੱਦਾਂ ਯਾਦ ਕੀਤਾ ਤੁਸੀਂ।
ਬਸ ਭੈਣ ਜੀ। ਅੱਜ ਮਹਿਮਾਨ ਗਏ ਨੇ ਮੱਸਾਂ ਸਾਡੇ ਘਰੋਂ ਦੀ।
ਅੱਛਾ।
ਹਾਂਜੀ। ਦੋ ਮਹੀਨੇ ਤੋਂ ਸਾਡੇ ਘਰ ਇੰਨਾ ਆਇਆ- ਗਿਆ, ਆਇਆ- ਗਿਆ ਲੱਗਿਆ ਸੀ ਭੈਣ ਜੀ। ਇੰਨਾ ਆਇਆ ਲੱਗਿਆ ਸੀ। ਥੱਕ ਗਏ ਸੀ ਅਸੀਂ। ਹਾਂਜੀ। ਮਸਾ ਹੀ ਗਏ ਨੇ। ਹਾਂਜੀ ਭੈਣ ਜੀ। ਬਟਨ ਨਹੀਂ ਹੈ ਇਸ ਮੇ, ਬਟਨ ਹੈ। ਹਾਂਜੀ। ਹੋਰ ਸੁਣਾਓ ਮੈਂ ਤੁਸੀਂ ਭੈਣ ਜੀ ਫੋਨ ਹੀ ਨੀ ਮੈਨੂੰ ਇਹ ਕੀਤਾ ਇੰਨੇ ਦਿਨਾਂ ਦਾ, ਮੈਂ ਕਿਹਾ, ਮੈਨੂੰ ਭੈਣ ਜੀ ਦਾ ਫੋਨ ਹੀ ਨਹੀਂ ਆਇਆ। ਕਿੱਥੇ ਭੈਣ ਜੀ ਲੈ ਗੀਏ, ਇਹ ਭੈਣਜੀ। ਇੰਨਾ ਪਿਆਰ ਪਾਇਆ ਮੇਰੇ ਨਾਲ।
ਬਸ ਭੈਣ ਜੀ। ਘਰ ਵੀ ਸਾਡੇ ਵੀ ਬੜਾ ਆਇਆ ਗਿਆ। ਟੈਮ ਨੀ ਲੱਗਾ ਗਿਆ। ਹੁਣ ਵੀ ਮੇਰੇ ਘਰੋਂ ਗੈਸਟ ਆਏ ਦੇ ਨੇ। ਟਾਈਮ ਹੀ ਨਹੀਂ ਲੱਗ ਆਉਦਾ ਭੈਣ ਜੀ। ਉਹ ਤੁਸੀਂ ਅੱਜ ਆਪੇ ਫੋਨ ਕਰ ਲਿਆ।
ਹਾਂਜੀ। ਆਇਆ- ਗਿਆ ਬੜਾ ਹੈ। ਇਕ ਤੇ ਹਾਂਜੀ ਭੈਣ ਜੀ। ਤੁਸੀਂ ਤਾਂ ਮੈਨੂੰ ਤੇ ਭੁੱਲ ਗਏ ਹੋ ਭੈਣ ਜੀ। ਫੋਨ ਮੈਨੂੰ ਆੱਦ ਤਤਾ ਹੀ ਨਹੀਂ ਇੰਨੇ ਦਿਨ ਤੋਂ ਮੈਂ ਕਿਹਾ,
ਹ
ਲੱਗਦਾ ਹੈ ਭੈਣ ਜੀ ਤੁਸੀਂ ਭੁੱਲ ਗਏ ਹੋ। ਕੋਈ ਪੁੱਛਣਾ।
ਨਹੀਂ ਭੈਣ ਜੀ। ਨਹੀਂ- ਨਹੀਂ ਬਸ ਉਹੀ ਟੈਮ ਨੀ ਨਾ ਲੱਗਦਾ।
ਹਾਂਜੀ- ਹਾਂਜੀ ਸਹੀ ਕਹਿੰਦੇ ਪਏ ਉ। ਆਇਆ- ਗਆ ਬੜਾ ਹੋ ਜਾਂਦਾ ਨਾ। ਦੋ- ਦੋ ਬ ਬੱਚੇ ਹੁੰਦੇ ਨਾਲ- ਨਾਲ ਛੁੱਟੀਆਂ ਪਈ ਰਆਂ ਸੀ।
ਹਾਂਜੀ। ਛੁੱਟੀਆਂ ਵੀ ਹੈ ਨਾ। ਤਾਂ ਵੀ ਬੜਾ ਫ਼ਰਕ ਪੈ ਜਾਂਦਾ ਭੈਣ ਜੀ। ਹਾਂਜੀ। ਹਾਂਜੀ। ਵਧੀਆ ਭੈਣ ਜੀ ਭਾਜੀ ਠੀਕ।
ਹਾਂਜੀ ਭਾਜੀ ਠੀਕ ਨੇ, ਗਏ ਹੋਏ ਮਾਰਕੀਟ, ਬੱਚੇ ਗਏ। ਬੱਚੇ ਗਏ ਨੇ ਨੇ ਉੱਥੇ ਅਜੂਬਾ ਕਲਾਸੀ ਗਏ ਨੇ।
ਅੱਛਾ- ਅੱਛਾ ਬੱਚੇ ਤੁਹਾਡੇ ਵੱਡੇ ਹੋ ਗਏ।
ਹਾਂਜੀ ਹਾਂਜੀ ਵੱਡੇ ਹੋ ਗਏ ਨੇ ਬੱਚੇ ਇੱਕ ਐਮ ਬੀਏ ਕਰਦਾ ਪਿਆ ਮੁੰਡਾ ਮੇਰਾ ਵੱਡਾ
ਅੱਛਾ ਵਕਤ ਦਾ ਕੁਛ ਨਹੀਂ ਪਤਾ ਲੱਗਦਾ ਭੈਣ ਜੀ ਕਦੋਂ ਟਾਈਮ ਠੀਕ ਚੱਲਦਾ ਇਹ
ਇੱਕ ਕੁੜੀ ਮੇਰੀ ਨੀਟ ਦੀ ਤਿਆਰੀ ਕਰਦੀ ਪਈ ਹੈ।
ਅੱਛਾ।
ਹਾਂਜੀ ਦੋ ਹੀ ਬੱਚੇ ਨੇ ਮੇਰੇ 'ਤੇ ਤੁਹਾਡੇ ਬੱਚੇ ਪੜ੍ਹਨਦੇ ਨੀ ਪੈਣਗੇ
ਬੱਚੇ ਪੜ੍ਹ ਇੱਕ ਬੱਚਾ ਪੜ੍ਹਦਾ ਇੱਕ ਨੌਕਰੀ ਕਰਦਾ ਏ। ਉਹ ਬੱਸ ਸਟੈਂਦ ਪਤਾ ਹੀ ਨੀ ਦਾ।
ਸਹੀ ਗੱਲ ਸਹੀ ਕਹਿੰਦੇ ਪਏ ਹੋ ਤੁਡੇ ਮੁੰਡੇ ਨੌ ਨੌਕਰੀ ਕਰਦਾ ਕੁੜੀ ਨੌਕਰੀ ਕਰ ਮੁੰਡਾ ਨੌਕਰੀ ਕਰਦਾ ਅੱਛਾ ਮੁੰਡਾ ਵੱਡਾ ਤੁਹਾਡਾ। ਅੱਛਾ-ਅੱਛਾ ਚਲੋ ਵਧੀਆ ਅ ਅੱਛਾ, ਭੈਣ ਜੀ ਅੱਜ ਦੇ ਟਾਈਮ'ਚ ਤੇ ਪੜ੍ਹਾਈ ਦੇ ਬਿਨਾਂ ਕੋਈ ਵੈਲਿਊ ਨਹੀਂ ਹੈਗੀ।
ਨਹੀਂ-ਨਹੀਂ ਸਹੀ ਗੱਲ ਐ, ਭੈਣ ਜੀ।
ਨਾਲੇ ਮਾ ਤੇ, ਉਹ ਪੜ੍ਹਾ ਹੀ ਸਕਦੇ ਨੇ ਨਾ ਬੱਚਿਆਂ ਨੂੰ। ਬਾਕੀ ਪੜ੍ਹਨਾ ਤਾ ਬੱਚਿਆ ਦੇ ਹੱਥ ਏ। ਕਿੱਦਾਂ ਕਰਨਾ ਕਿੱਦਾਂ ਨੀ ਕਰਨਾ, ਮਾਂ-ਪਿਓ ਤੇ ਜੋੋਰ ਲਾ ਸਕਦੇ ਨੇ ਆਪ ਆਪਣੇ ਵੱਲੋਂ ਤਾਂ ਕਿੰਨਾ ਮਰਜ਼ੀ ਪੜ੍ਹਾ ਸਕਦੇ ਨੇ। ਬੱਚਾ ਪੜ-ਲਿਖ ਜਾਏ ਨਾ ਇਈਓ ਨਾਮ ਬੜਾ ਹੋਂਦੈ।
ਹਾਂਜੀ ਨਹੀਂ ਭੈਣ ਜੀ ਸਾਡੇ ਤਾਂ ਬੱਚੇ ਪੜ੍ਹ ਪੜ ਲੈਂਦੇ ਨੇ
ਹਾਂਜੀ ਪੜ ਤੇ ਸਾਡੇ ਵੀ ਲੈਂਦੇ ਨੇ ਹੁਣ ਤੇ ਕੁੜੀਆਂ ਮੇਰੀ ਪੜ੍ਹਦੀ ਕੁੜੀ ਮੇਰੀ ਪੜ੍ਹਦੀ ਹੈ ਮੁੰਡਾ ਮੇਰਾ ਪੜ੍ਹਦਾ ਪਿਆ
ਕਰਦੇ ਨੇ ਹਾਂਜੀ ਚਲੋ ਵਧੀਆ ਭੈਣ ਜੀ ਪੜ੍ਹਾਈ ਤੋਂ ਬਿਨਾਂ ਕੋਈ ਗੁਜ਼ਾਰਾ ਨਹੀਂ ਹੈ।
ਪੰਜੀਸ ਸਹੀ ਗੱਲ ਇੰਨਾ ਪੜ੍ਹਾਇਆ ਬੱਚੇ ਨੂੰ ਜੋਬ ਹੀ ਕਾਰਨ ਦਾ ਹੀ ਬਹੁਤ ਹੋ ਜਾਂਦਾ ਹੈ। ਆਉਣ ਵਾਲਾ ਟਾਈਮ ਹੋਰ ਸਬ ਬੱਚਿਆਂ ਦੀ ਸੈਲਰੀ ਵਧਣੀ ਹੈ। ਘਟਣੀ ਥੋੜ੍ਹੀ ਹੈ।
ਹਾਂਜੀ- ਹਾਂਜੀ ਸਹੀ ਗੱਲ ਹੈ। ਭੈਣ ਜੀ ਹੋਰ
ਹੋਰ ਭੈਣ ਜੀ ਮੈਂ ਤੇ ਠੀਕ ਹਾਂ ਤੁਸੀਂ ਸੁਣਾਓ ਘਰ ਸਭ ਠੀਕ ਨੇ ਵੀਰ ਜੀ ਠੀਕ ਨੇ।
ਹਾਂਜੀ- ਹਾਂਜੀ ਵੀਰ ਜੀ ਵੀ ਠੀਕ ਨੇ ਬਸ ਗਏ ਦੇ ਨੇ ਜੋਬ ਤੇ।
ਅੱਛਾ ਜੋਬ ਕਰਦੇ ਨੇ। ਅੱਛਾ। ਅੱਛਾ। ਚਲੋ ਵਧੀਆ ਐ, ਅੱਛਾ, ਗਵਰਮੈਂਟ? ਤੇ ਸਰਕਾਰੀ ਨੌਕਰੀ ਕਰਦੇ ਨੇ?
ਹਾਂਜੀ ਹਾਂ ਹਾਂਜੀ।
ਵਧੀਆ ਪੋਸਟਰ ਚ ਗਏ ਹੈਂਗੇ ਫੇਰ ਹੈ ਨਾ।
ਪੇਂਟ, ਹਾਂਜੀ।
ਹੋਰ ਸੁਣਾਓ ਅੱਜ ਕੀ ਚਾੜਿਆ, ਪਕਾਇਆ, ਕੀ ਖਾਦਾ ਬਣਾਇਆ ਅੱਜ?
ਭੈਣਜੀ ਅੱਜ ਅਸੀ ਬਣਾਏ ਰਾਜਮਾ ਚਾਵਲ।
ਅੱਛਾ ਰਾਜਮਾਂ-ਚਾਵਲ ਬਣਾਏ ਨੇ ਅੱਜ ਤੁਸੀਂ, ਕਿੱਦਾਂ ਬਣਾਂਦੇ ਹੋ ਤੁਸੀ ਭੈਣ ਜੀ?
ਰ੍ਹਾਜਮਾਂ ਬਸ ਜਦੋਂ ਧਰਨੇ ਉਦੋਂ ਭਿਂਓਕੇ ਰੱਖਦੋ ਧੋ-ਧੁਕੇ।
ਅੱਛਾ-ਅੱਛਾ
ਬਿਨਾਂ ਕ ਪਾਕੇ ਨਾ ਦੋ ਸੀਟੀਆਂ ਦਵਾ ਲੈਂਨੀ ਆਂ ''ਮੈਂ। ਬਿਨਾ ਨਮਕ ਤੋ।
ਅੱਛਾ-ਅੱਛਾ।
ਪਾਨੀ ਥੋੜਾ ਈ ਪਾਨਾ ਏ।
ਜ਼ਿਆਦਾ ਨੀ ਪਾਨੀ ਪਾਨਾ।
ਫੇਰ, ਨਹੀਂ-ਨਹੀੱ, ਫੇਰ ਜਦੋਂ ਦੋਸ ਸੀਟੀਆਂ ਹੋ ਗਈਆਂ, ਫੇਰ ਉਹਦੇ ਵਿੱਚ ਠੰਡਾ ਪਾਣੀ ਪਾਦੋ, ਨਮਕ ਪਾਦੋ।
ਨਮਕ ਪਾਦੋ ਨੌਰ
ਫਿਰ ਦੋ ਤਿੰਨ ਸੀਟੀਆਂ ਦਵਾ ਦੋ ਹਾਂਜੀ, ਹਾਂਜੀ। ਹਾਂਜੀ ਫਿਰ ਦੋ ਤਿੰਨ ਸੀਟ ਆਣਗੀਆਂ।
ਹਾਂਜੀ।
ਹਾਂਜੀ ਬਹੁਤ ਵਧੀਆ ਬਣਦੇ ਨੇ ਰਸੀਲੇ
ਫਿਰ ਮਸਾਲਾ ਕਿੱਦਾਂ ਮਸਾਲਾ ਭੁੰਦੇ ਹੋ ਤੁਸੀਂ।
ਮਸਾਲਾ ਭੈਣ ਜੀ ਬਸ ਪਿਆਜ਼ ਨੂੰ ਕੱਦੂ ਕਸ ਕਰਕੇ ਲਸਣ ਵਗੈਰਾ ਪਾ ਕੇ
ਹਰੀ ਮਿਰਚ ਵੀ ਪਾ
ਲਸਣ ਨੂੰ ਭੁੰਨ ਲਓ ਪਿਆਜ ਭੁਨ ਲੋ ਹਾਂਜੀ ਹਰੀ ਮਿਰਚਾਂ ਪਾਉਂਦੇ ਲਾਲ ਮਿਰਚਾਂ ਨੀ ਪਾਉਂਦੇ ਅਸੀਂ।
ਲਾਲ ਮਿਰਚ ਨਹੀਂ ਵਰਤਦੇ
ਨਾ, ਨਾ
ਅੱਛਾ, - ਅੱਛਾ।
ਭੈਣ ਜੀ ਉਹ ਤੇ ਖ਼ਰਾਬ ਕਰਦੀ ਏ ਖੂਨ ਸਾੜ ਦਿੰਦੀ ਹੈ ਲਾਲ ਮਿਰਚ ਤੇ
ਹਾਂਜੀ, ਹਾਂਜੀ।
ਹਾਂਜੀ। ਤੇ ਅਸੀਂ ਹਰੀ ਮਿਰਚ ਹੀ ਵਰਤਦੇ ਹੈਗੇ ਹੈ
ਕਰਦੇ ਹੈਗੇ ਆ, ਅੱਛਾ-ਅੱਛਾ।
ਹਾਂਜੀ, ਹਾਂਜੀ। ਹਾਂਜੀ, ਫਿਰ ਬਸ ਏਈਓ ਪਿਆਜ਼ ਪਿਊਜ ਟਮਾ ਭੁੰਨ ਕੇ ਫੇਰ ਟਮਾਟਰ ਕੱਦੂ ਕਸ ਕਰਕੇ
ਅੱਛਾ-ਅੱਛਾ।
ਹਾਂਜੀ।
ਚਲੋ ਵਧੀਆ ਭੈਣ ਜੀ ਸਾਰੀ ਚੀਜ਼ਾਂ ਆਣੀ ਚਾਹੀਦੀਆਂ ਬਣਾਉਣੀਆਂ।
ਮਸਾਲਾ ਵਗੈਰਾ ਪਾ ਕੇ ਹਾਂਜੀ ਸਹੀ ਗੱਲ ਭੈਣ ਜੀ
ਸਭ ਕੁੱਝ ਬਣਾ ਲੈਂਦੇ ਹੋ।
ਹਾਂਜੀ, ਹਾਂਜੀ ਸਭ ਕੁਛ ਬਣਾ ਲਈਦਾ ਭੈਣ ਜੀ ਪਹਿਲੇ ਮੈਨੂੰ ਨਹੀਂ ਬਣਾਉਣਾ ਆਉਂਦਾ।
ਅੱਛਾ ਤੋਂ।
ਫਿਰ ਜਦੋਂ ਆਪਣੇ ਸਿਰ ਤੇ ਪੈ ਜਾਣ ਸਿਰ ਨਾ ਨਾ ਜਦੋਂ ਆਪਣੇ ਸਿਰ ਤੇ ਪੈ ਜਾਂਦੀ ਆ ਫਿਰ ਆਪੇ ਆ ਜਾਂਦਾ ਹੈ ਭੈਣ ਜੀ। ਹਾਂਜੀ, ਹਾਂਜੀ।
ਆਪਣੇ ਸਿਰ ਜਿੰਮੇਦਾਰੀ ਬਹਿੰਦੀਆਂ ਨੇ ਤੇ ਆਪਣੇ ਲੋੜ ਨੂੰ ਕਰਨਾ ਪੈਂਦਾ ਕੰਮ
ਹਾਂਜੀ, ਹਾਂਜੀ ਇਹ ਤੇ ਹੈ ਹੁਣ ਤੇ ਸਭ ਕੁਛ ਕਰ ਲਈਦਾਏ।
ਚਲੋ ਵਧੀਆ ਹੋਰ ਕੀ ਆਣਾ ਚਾਹੀਦਾ ਬੱਚਿਆਂ ਨੂੰ ਵੀ ਸਿਖਾਉਣਾ ਚਾਹੀਦਾ ਆਪਣੇ ਆਪਣੇ ਕਦੀ ਕਲ ਨੂੰ ਮਾਵਾਂ ਕਾਰਨ ਨਹੀਂ ਹੁੰਦੀਆਂ ਕੱਲ ਅੱਜ ਭੈਣ ਜੀ ਅਸੀਂ ਅਸੀਂ ਉਹ ਬਣਾਏ ਸੀ ਕਿ ਨਾਮ ਏ ਆਲੂ ਵੜੀਆ।
ਅੱਛਾ।
ਹਾਂਜੀ।
ਵੜੀਆ ਅੰਮ੍ਰਿਤਸਰੀ ਵੜੀਆ।
ਹਾਂਜੀ, ਹਾਂਜੀ ਉਹ ਵਾਲੀ ਤਿੱਖੀ ਹੁੰਦੀਆਂ ਨੇ ਨਾ ਉਹ ਜਾਂ ਕਰਾਰੀ ਹੁੰਦੀਆਂ ਤਿੱਖੀਆਂ ਹੁੰਦੀਆਂ ਨੇ ਅੱਜ ਉਹ ਬਣਾਈਆਂ ਸੀ ਅਸੀਂ।
ਅੱਛਾ।
ਹਾਂਜੀ ਬੜੀ ਸਵਾਦ ਬਣਨੀਆਂ ਸੀ ਅੱਜ ਭੈਣ ਜੀ ਇੰਨੇ ਟਾਈਮ ਹਾਂਜੀ। ਜੀ ਬੜੇ ਟਾਈਮ ਅਸੀ ਤੇ ਕਾਫੀ ਟਾਈਮ ਬਾਅਦ ਬਣਾਈਆਂ ਸੀ ਇਹ ਵਾਲਿਆ ਵੜੀਆਂ। ਨਹੀਂ ਤੇ ਅੱਜ ਅਸੀਂ ਨਿਊਟਰੀ ਵਾਲੀ
ਅੱਛਾ ਤੇ ਕਿੱਦਾਂ ਬਣਾਂਦੇ ਹੋ ਤੁਸੀਂ।
ਇਹੀਓ ਪਹਿਲੇ ਕੀ ਨਾਮ ਐ ਅਹ ਪਹਿਲੇ ਵੜੀ ਨੂੰ
ਮਸਾਲਾ ਵੀ ਪਾਂਦੇ ਹੋ ਪਿਆਜ
ਹਾਂਜੀ ਹਾਂਜੀ ਪਹਿਲੇ ਵੜੀ ਨੂੰ ਥੋੜਾ ਰੈੱਡ ਬਰਾਊਨ ਕਰ ਲੈਂਦੇ ਹਾਂ ਭੁੰਨ ਲੈਂਦੇ ਹਾਂ।
ਤੇਲ ਵਿੱਚ,
ਹਾਂਜੀ ਹਾਂਜੀ ਥੋੜਾ ਸਾ ਤੇਲ ਵਿੱਚ ਪਾ ਦੋ ਚ ਪਾ ਕੇ ਭੁੰਨ ਲੈਂਦੇ ਹਾਂ ਉਹ ਨਿਕਾਲ ਲੈਣੇ ਆ। ਫਿਰ ਅਸੀਂ ਪਾਨੇ ਆ ਲਸਣ।
ਅੱਛਾ,
ਅਦਰਕ, ਹਰੀ ਮਿਰਚਾਂ ਤੇ ਹਿੰਗ ਪਾਂਦੇ ਹਾਂ ਅਸੀਂ। ਹਾਂਜੀ ਤੇ ਫਿਰ ਅਸੀਂ ਪਾਨੇ ਹਾਂ ਪਿਆਜ਼ ਟਮਾਟਰ। ਇਹਨੂੰ ਚੰਗੀ ਤਰ੍ਹਾਂ ਭੁੰਨ ਲੈਂਣੇ ਭੁੰਨ ਲੈਂਦੇ ਆ‌ ਥੋੜ੍ਹਾ ਤੇਲ ਸੱੜ ਜਾਏਗਾ। ਤੇ ਥੋੜਾ ਸੀ ਨਾ ਥੋੜਾ ਫਲੇਅ ਸਵਾਦ ਲੈ ਕੇ ਆਣ ਸੀ ਟੇਸਟ ਕਰਨਾ ਸੀ ਥੋੜਾ ਮੈਗੀ ਮਸ਼ਾਲਾ ਪਾ ਦਿੰਦੇ ਸੀ।
ਅੱਛਾ,
ਹਾਂਜੀ ਮੈਗੀ ਮਸ਼ਾਲਾ।
ਤੁਸੀਂ ਮੈਗੀ ਮਸਾਲਾ ਯੂਜ ਕਰ ਲੈਂਦੇ ਹੋ।
ਹਾਂਜੀ ਹਾਂਜੀ ਅਸੀਂ ਸਭ ਚੀਜ਼ ਚ ਕਰੀ ਮੈਂ ਤੇ ਸਾਰੀ ਰਸੋਈ ਚ ਜਿਹੜੀ ਸਬਜ਼ੀ ਬਣਾਦੀ ਆ ਨਾ ਉਹਦੇ ਮਸਾਲੇ ਨੇ ਰਾਜਮਾਂ ਚਾਵਲ ਬਣਾਵਾਂਗੇ ਰਾਜਮਾਂ। ਮਸਾਲਾ ਛੋਲੇ ਮਸਾਲਾ ਬਣਾਵਾਂਗੇ। ਛੋਲੇ ਮਸਾਲਾ ਸਾਂਬਰ ਬਣਾਵਾਂਗੇ ਸਾਂਬਰ ਮਸਾਲਾ ਭੈਣ ਜੀ ਸਾਰੇ ਮਸਾਲੇ ਰੱਖ ਰੱਖੇ ਹੋਏ ਨੇ ਮੈਂ ਹਾਂਜੀ।
ਅੱਛਾ ਭੈਣ ਜੀ ਸਾਨੂੰ ਵਰਤਨ ਨੀ ਨਾ ਦਿੰਦੇ ਮਸਾਲੇ ਮਸੂਲੇ
ਅੱਛਾ ਤੁਹਾਡੇ ਅੱਛਾ ਸਹੀ ਖਰਾਤ ਭੈਣ ਜੀ ਕਰਦੇ ਹੀ ਨੇ ਹੁਣ ਤੁਹਾਨੂੰ ਪਤਾ ਹੀ ਐ ਬਜ਼ਾਰ ਦਾ ਸਵਾਦ ਲੈਣ ਪਿੱਛੇ ਘਰ ਦਾ ਸਵਾਦ ਲੈਣਾ ਉਹ ਫਿਰ ਉਹ ਆ ਨਹੀਂ ਸਕਦਾ ਨਾ
ਹਾਂਜੀ ਹਾਂਜੀ, ਇਹ ਤੇ ਹੈ ਇਹ ਤੇ ਹੈ ਮਸਾਲਿਆਂ ਤਾਂ ਭੈਣ ਜੀ ਬਿਨਾਂ ਸਵਾਦ ਵੀ ਨੀ ਬਣਦਾ ਜੇ
ਹਾਂਜੀ ਹਾਂਜੀ ਸਹੀ ਕਹਿੰਦੇ ਪਏ ਹੋ ਫੇਰ ਥੋੜਾ ਅਸੀਂ ਮੈਗੀ ਮਸਾਲਾ ਪਾ ਦਿੰਦੇ ਹਾਂ। ਮੈਗੀ ਮਸਾਲਾ ਪਾਣ ਦੇ ਬਾਅਦ ਕੀ ਨਾਮ ਐ ਫੇਰ ਅਸੀਂ, ਭੁੰਨ ਲੈਂਦੇ ਹਾਂ ਫੇਰ ਆਲੂ ਕੱਟੇ ਹੁੰਦੇ ਨੇ ਨਾ ਆਲੂ ਪਾ ਦਿੰਦੇ ਹਾਂ।
ਹਾਂਜੀ, ਆਲੂ ਕੱਟੇ ਛੋਟੇ ਛੋਟੇ ਪੀਸ ਕਰ ਲੈਂਦੇ‌ ਜਿਆਦਾ ਵੱਡੇ ਵੀ ਨਹੀਂ ਜ਼ਿਆਦਾ ਛੋਟੇ ਵੀ ਨਹੀਂ ਨੋਰਮਲ ਸਾਈਜ਼ ਮੀਡੀਅਮ। ਹਾਂਜੀ ਆਲੂ, ਪਾ ਦਿੰਦੇ ਆ ਅਸੀਂ ਅਤੇ ਫਿਰ ਥੋੜ੍ਹਾ ਪਾਣੀ ਪਾ ਦਿੰਦੇ ਹਾਂ ਫਿਰ ਬੜੀਆਂ ਪਾ ਦਿੰਦੇ ਹਾਂ ਫਿਰ ਸੀਟੀ ਪਾ ਬੜੀਆਂ ਪਾ ਕੇ ਆਲੂ ਪਾ ਕੇ। ਦੋ ਸੀਟੀਆਂ ਹੀ ਆਂਦੀਆਂ ਨੇ। ਇੱਕ ਸਿਟੀ ਦੋ ਸਿਟੀ ਮਤਲਬ ਤੁਹਾਡੇ ‌ ਜਿੰਨੀ ਤੁਸੀਂ ਵਾ ਮਤਲਬੇ ਫਿਲਹਾਲ ਦੇ ਇੱਕ ਸੀਟੀ ਨਾਲ ਆਲੂ ਨਿ, ਕੇ ਨਿੱਕੇ ਹੁੰਦੇ ਨੇ ਤੇ ਗੱਲ ਜਾਂਦੇ ਨੇ ਹਾਂਜੀ। ਬੜੀ ਸੁਆਦ ਫੇਰ ਅਸੀਂ ਇੱਕ ਪਾਸੇ ਕੁੱਕਰ ਰੋਟੀ ਲੈਣੇ ਆ ਇਧਰ।
ਕੁੱਕਰ ਵਾਲੇ ਰੋਟੀ।
ਹਾਂਜੀ ਜਦ ਤੰਦੂਰ ਦੀ ਬਣਦੀ ਆ ਨਾ ਜਿੱਦਾਂ। ਜਿੱਦਾਂ ਤੰਦੂਰ ਦੀ ਬਣਦੀ ਹੈਗੀ ਕੁੱਕਰ। ਕੁੱਕਰ ਚ ਬਣਾਂਦੇ ਆ ਅਸੀਂ ਤੰਦੂਰ ਚ ਲਾਂਦੇ ਆ ਅਸੀਂ ਕੁੱਕਰ ਚ ਲਾ ਦਿੰਦੇ ਹਾਂ।
ਅੱਛਾ ਅੱਛਾ
ਹਾਂਜੀ ਭੈਣਜੀ ਬਾਏ ਹਾਂਜੀ ਬਹੁਤ ਸਵਾਦ ਬਣਦੀ ਆ ਭੈਣ ਜੀ ‌ਤੁਹਾਨੂੰ ਮੈਂ ਦੱਸਾਂਗੀ ਮੈਂ ਫਿਰ ਠੀਕ ਹੈ।
ਅੱਛਾ
ਕੋਈ ਆ ਗਿਆ ਭੈਣ ਜੀ ਮੈਂ ਆ ਕੇ ਕਰਦੀ ਹੈ ਤੁਹਾਨੂੰ ਫੋਨ ਹਾਂਜੀ ਸਤਿ ਸ੍ਰੀ ਅਕਾਲ ਭੈਣ ਜੀ।
ਚੰਗਾ ਭੈਣ ਜੀ ਸਤਿ ਸ੍ਰੀ ਅਕਾਲ